ਓ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
ਵਧੀਆ ਤੁਸੀ ਸੁਣਾਓ
ਬਸ ਵਧੀਆ ਜੀ ਵਧੀਆ ਹੋਰ ਧੁਲ ਗਏ ਕੱਪੜੇ ਤੁਹਾਡੇ
ਧੁਲ ਗਏ ਨੇ
ਸੁਕਾ ਵੀ ਦਿੱਤੇ ਕਿ ਨਹੀਂ, ਸੁੱਕ ਵੀ ਗਏ ਚਲੋ ਵਧੀਆ ਤੇ, ਮੰਮੀ ਖੁਸ਼ ਹੋ ਗਈ ਆ ਕੇ।
ਮੰਮੀ ਤ ਨਾ ਬੋਲੀ ਨਹੀਂ ਰਹਿਣ ਦਿੰਦੀ, ਨੀ ਤੇ ਮਾਰ ਪੈ ਜਾਂਦੀ ਹੈ।
ਅੱਛਾ ਜੀ ਠੀਕ ਹੈ।
ਮੰਮੀ ਕਹਿ ਰਹੀ ਸਾਡੇ, ਮੰਮੀ ਕਹਿ ਰਹੀ ਸਾਡੇ ਵਾਸਤੇ ਵਕਤਾਂ ਪਾ ਦਿੰਦੀ ਆ
ਹੋਰ ਦੱਸੋ ਜੀ। ਪਾਣੀ ਪੀਂਦੇ ਹੋ ਤੁਸੀਂ, ਪਹਿਲਾ ਮੈਨੂੰ ਇਹ ਦੱਸੋ, ਪਾਣੀ ਪੀਂਦੇ ਹੋ ਤੁਸੀਂ ਜ਼ਿਆਦਾਤਰ ਕੇ ਨਹੀਂ, ਘੱਟ ਪੀਂਦੇ ਓ।
ਘੱਟ
ਹ ਹਰ ਚੀਜ਼ ਪੁੱਠੀ ਬੋਲਣਗੇ ਜਦੋਂ ਬੋਲਣਗੇ, ਪੀਆ ਕਰੋ ਪਾਣੀ। ਸਵੇਰੇ ਮੈਂ ਪੁੱਛਿਆ, ਕਿ ਟੀ ਵੀ ਦੇਖਦੇ ਹੋ? ਕੇ ਨਹੀਂ ਦੇਖਦੇ, ਕਹਿੰਦੇ ਸਾਡੇ ਘਰ ਟੀ ਵੀ ਨਹੀਂ ਦੇਖਦੇ।
ਮੈਂ ਤਾਂ ਸੱਚ ਦੱਸ ਰਹੀ ਹਾਂ।
ਅੱਛਾ, ਨਹੀਂ ਪਾਣੀ ਪੀਣਾ ਹੁਣ ਮੈਂ ਜਿੱਦਾਂ ਤੁਹਾਨੂੰ ਪੁੱਛਦਾ ਪਾਣੀ ਪੀਂਦੇ ਹੋ ਕੇ ਨਹੀਂ ਪੀਦੇਂ। ਪਾਣੀ ਦੇ ਹੁਣ ਮੈਨੂੰ ਬੈਨੀਫਿਟ ਵੀ ਰਹੇ। ਤੁਹਾਡੇ ਕੋਲ ਹੀ ਪੁੱਛਣਾ ਨਾ, ਜੇ ਪਾਣੀ ਪੀਂਦੇ ਹੋ, ਤੇ ਦੱਸੋ ਬੋਡੀ ਵਾਲੇ ਬੋਡੀ ਵਾਸਤੇ, ਸਾਡੇ ਵਾਸਤੇ ਪਾਣੀ ਕਿੰਨਾ ਕੁ ਜ਼ਰੂਰੀ ਹੈ
ਅਰੇ ਪਾਣੀ ਕੀ, ਮੈਂ ਤੇ ਬਹੁਤ ਕੁਛ ਖਾਂਦੀ ਹਾਂ ਲੱਗਦਾ ਹੀ ਨੀ ਮੈਨੂੰ
ਅੱਛਾ, ਉਹ ਗੱਲ ਵੱਖਰੀ ਹੈ ਕਿ ਲੱਗਦਾ ਨੀ ਹਾਂ
ਮੈੰ ਪਾਣੀ ਪੀਂਦੀ ਵੀ ਨੀ ਜਿਆਦਾ
ਨਹੀਂ ਪੀਆਂ ਕਰੋ ਯਾਰ, ਪਾਣੀ 'ਚ ਪਾਣੀ ਤੇ ਗਰਮੀਆਂ 'ਚ ਤੇ ਗਰਮੀਆਂ ਤੇ ਮੈਨੂੰ ਤੇ ਇੰਨੀ ਤਰ੍ਹਾਂ ਲੱ ਲਗਦੀ ਆ ਮੈਂ ਤੇ ਜ ਆਪਾਂ ਪਾਣੀ ਟੂੰਣਦੀ ਰਹਿੰਦੀ ਹਾਂ ਮੈਨੂੰ ਪਾਣੀ ਮਿਲ ਜਾਏ, ਰੋਟੀ ਦੇ ਵਿੱਚ -ਵਿਚ ਵੀ ਮੈਂ ਪਾਣੀ ਪੀਂਦੀ ਰਹਿੰਦੀ ਹਾਂ, ਸਿਪ- ਸਿਪ ਕਰਕੇ। ਮੇਰੀ ਤੇ ਇੰਨੀ ਗੰਦੀ ਹੈਬਿਟ ਹੈ।
ਮੈਂ ਸਿਰਫ ਦਿਨ ਵਿੱਚ ਦੋ ਗਲਾਸ।
ਹੈੰ ਹਾਏ ਰਬਾ ਮੈਂ ਨਾ, ਪਹਿਲੇ ਪਾਣੀ ਨਾ ਭੁੱਲ ਜਾਂਦੀ ਸੀ। ਤੇ ਮੈਨੂੰ ਕੁਛ ਕਿਸੇ ਨੇ ਕਿਹਾ, ਬਾਈ ਪਾਣੀ ਵੀ ਕੋਈ ਭੁੱਲਣ ਵਾਲੀ ਚੀਜ਼ ਹੈ, ਕਿ ਪਾਣੀ ਨਹੀਂ ਭ ਪ ਪਾਣੀ ਬੰਦਾ ਭੁੱਲ ਜੇ। ਫ਼ਿਰ ਕੀ ਕਹਿੰਦੇ ਨੇ ਮੈਂ। ਉਹ ਕੀ ਉਹ ਨਾ, ਸ਼ੁਰੂ ਕੀਤਾ ਕੀ ਕਹਿੰਦੇ ਨੇ ਲਾਰਮ ਲਗਾਣਾ, ਫਿਰ ਮੈਂ ਆਪਣੇ ਫੋਨ ਫ਼ਿਰ ਅਲਾਰਮ ਲਗਾਇਆ, ਤੇ ਮੈਂ ਪਾਣੀ ਹਾਂ। ਕੀ ਮੈਨੂੰ ਪਾਣੀ ਆ ਕੇ, ਇਕ ਨਾ ਐਪ ਆਉਂਦੀ ਹੈ, ਕਿ ਬਾਈ ਇੰਨੇ ਟਾਈਮ 'ਚ ਪਾਣੀ ਪੀਣਾ ਪੀਣਾ ਐ। ਤੇ ਆਪਣੇ ਅੱਠ ਗਲਾਸ। ਮੈਂ ਦੱਸਾਂਗੀ ਤੁਹਾਨੂੰ, ਉਹਦੇ 'ਚ ਨਾ ਅੱਠ ਗਲਾਸ ਮਤਲਬ ਕਿ ਦਿਨ 'ਚ ਪੀਣੇ ਹੀ ਪੀਣੇ, ਜੋ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਵੇਂ ਪੀਓਗੇ। ਤੇ। ਜਿਵੇਂ ਤੁਸੀਂ ਸੁਣਿਆਂ ਹੀ ਹੋਏਗਾ। ਵੀ ਬੜੇ ਬੰਦੇ ਦੱਸਦੇ ਡਾਕਟਰ ਵੀ ਦੱਸ ਦੇਣ। ਵੀ। ਦਿਨ ਚ ਅੱਠ ਲੀਟਰ ਪਾਣੀ ਪੀਣਾ ਹੀ ਪੀਣਾ।
ਹਾਂਜੀ।
ਫੇਰਸ। ਮੈਂ ਨਾਂ ਉਹ ਲਗਾ ਲਿਆ ਅਲਾਰਮ। ਉਹ ਮੈਨੂੰ ਜਿੱਦਾਂ ਹੀ ਅਲਾਰਮ ਵੱਜਦਾ। ਮੈਨੂੰ ਪਤਾ ਲੱਗਦਾ ਬਈ ਹੁਣ ਮੇਰਾ ਟਾਈਮ ਹੋ ਗਿਆ। ਪਾਣੀ ਪੀਣ ਦਾ।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
ਹੋਰ ਮੈਨੂੰ ਫੇਰ ਸੱਚੀ। ਮੈਂ ਦੱਸ ਕਹਿ ਰਹੀ ਹਾਂ ਮੈਂ ਤੁਹਾਨੂੰ ਦੱਸ। ਦੱਸਾਂਗੀ ਐਪ ਦਾ ਨਾਮ। ਮੈਂ ਭੁੱਲ ਗਈ ਹੁਣੇ ਮੈ ਫੋਨ ਚ ਚੈੱਕ ਕਰਕੇ ਨਾ। ਫਿਰ ਤੁਹਾਨੂੰ ਦੱਸਦੀ ਹਾਂ। ਤੇ ਮੈਂ ਵੀ ਭੁੱਲ ਜਾਂਦੀ ਸੀ। ਪਾਣੀ ਪੀਣਾ ਤੇ ਮੇਰੀ ਬੋਡੀ ਨਾਂ ਬੜੀ ਸੁੱਕਣ ਲੱਗ ਗਈ ਸੀ। ਜਿਵੇਂ ਜੀ ਵਾਈਟ ਵਾਈਟ।
ਹਾਂਜੀ। ਉਹੀ ਮੇਰਾ ਹਾਲ।
ਹਾਂ ਐਵੇਂ ਵਾਈਟ ਮੂੰਹ ਦੇ ਉੱਤੇ ਸ਼ਾਈਨਿੰਗ। ਮੇਰੀ ਬਿਲਕੁਲ ਖ਼ਤਮ ਹੋ ਗਈ ਸੀ।
ਮੂੰਹ ਦੇ ਉੱਤੇ ਨਾਂ। ਉਹ ਸਾਰੀ ਵਾਈਟ ਵਾਈਟ ਖੁਸ਼।
ਹਾਂ ਹਾਂਜੀ ਹਾਂਜੀ। ਹਾਂ ਐਵੇਂ ਹੋ ਜਾਂਦਾ ਨਾ। ਇਹ ਪਾਣੀ ਨਾਲ ਹੁੰਦਾ। ਅਸੀਂ ਪਾਣੀ ਘੱਟ ਪੀਂਦੇ ਹਾਂ। ਨਾਂ ਲੀਕੇਜ। ਚੀਜ਼ਾਂ ਘੱਟ ਖਾਈ ਦਾ। ਜਾਂ ਪੀਵ ਦਾ ਉਹਦੇ ਨਾਲ ਹੁੰਦਾ ਵਾਈਟ ਵਾਈਟ।
ਕੋਈ ਨੀ। ਮੈਂ ਵੀ ਪੀਵਾਂਗੀ ਹੁਣ।
ਹਾਂ ਪਾਣੀ ਬਹੁਤ ਜ਼ਰੂਰੀ ਹੈ। ਸਾਡੇ ਬੋਡੀ ਲਈ। ਹੁਣ ਤੇ ਪਾਣੀ ਵੈਸੇਂ ਵੀਂ ਅਸੀਂ ਹੁਣ ਬੜੀ ਚੀਜ਼ਾਂ ਤਰੀਕੇ ਨਾਲ ਪੀਂ ਸਕਦੇ ਹਾਂ। ਪਾਣੀ ਚ ਜਿੱਦਾਂ ਨਿੰਬੂ ਮਿਲਾ ਲਿਆਂ ਉਹ ਪੀ ਲਿਆਂ। ਸ਼ਿਕੰਜੀ ਬਣਾ ਲਈ ਉਹ ਪੀ ਲਈ। ਰੂਆ ਫਜ਼ਾ ਪਾ ਕੇ ਨਿੰਬੂ ਪਾ ਲਿਆ। ਉਹ ਪੀ ਲਿਆ। ਦਹੀਂ ਦੀ ਲੱਸੀ ਬਣਾਏ। ਤਾਂ ਵੀ ਪਾਣੀ ਪਾ ਲੋਓ ਉਹ ਵੀਂ। ਪੀਲੀ ਐਵੇਂ ਬਣ ਜਾਂਦੀ ਹੈ। ਫਿਰ ਐਵੇਂ ਹੈਬਿਟ ਬਣ ਜਾਂਦੀ ਹੈ। ਕਿ ਪਾਣੀ ਅੰਦਰ ਜਾਣਾ ਚਾਹੀਦਾ। ਹਾਂ। ਤੁਸੀਂ ਇਸ ਗੱਲ ਦਾ ਧਿਆਨ ਰੱਖੋ ਬਈ। ਹਲੇ ਤੇ ਵਿਆਹ ਵੀ ਹੋਣਾ ਹੈ।
ਬਸ।
ਹੋਰ। ਤੁਹਾਡੀ ਮੰਮਾ ਠੀਕ ਹੈ। ਅੱਜ ਕੀ ਗੁਰਦੁਆਰੇ ਪ੍ਰਸ਼ਾਦ ਮਿਲਿਆ ਚੁਪਹਿਰੇ ਸਾਹਿਬ ਤੇਂ। ਕਿਉਂਕਿ ਅਸੀਂ ਜਦੋਂ ਜਾਂਦੇ ਸੀ। ਨਾਂ ਚੁਪਾਹਿਰਾ ਸਾਹਿਬ ਕੱਟਣ ਤੇ ਸ਼ਾਮੀ ਬੜਾ ਵਧੀਆ ਪ੍ਰਸ਼ਾਦ ਮਿਲਦਾ ਸੀ। ਕਈ ਵਾਰ ਸਮਮੋਸੇ ਕਈ ਵਾਰ। ਬ੍ਰੈਡ। ਅੱਛਾ ਅੱਜ ਸੈਂਡਵਿਚ ਮਿਲੇਂ ਸੀ।
ਸੈਂਡਵਿਚ ਸਾਰਟ ਕਰਕੇ ਵਜੋਂ। ਆਹ ਉਹਦੇ ਸਰਦਾਰ ਤੇ ਨੀ ਮਿਲਦੇ। ਦੀ ਵੀ ਮਦੇ।
ਹਾਂ ਹਾਂ ਹਾਂ ਹਾਂਜੀ। ਵਾਈਟ ਵਾਲੇ ਹਾਂਜੀ ਹਾਂਜੀ। ਠੀਕ। ਠੀਕ। ਬੜੀ ਵਧੀਆ ਗੱਲ। ਮੈਂ ਤੇ ਹੁਣ ਤੁਹਾਡੀੇ ਮੰਮਾ ਕੱਲੇ ਜਾਂਦੇ ਨੇ।
ਮੰਮੀ ਕੱਲੇ ਜਾਂਦੇ ਨੇ।
ਵੀ ਓਟੋ ਰਿਕਸ਼ਾ ਤੇ ਕਰਕੇ।
ਕਈ ਵਾਰ ਤੇ ਆਂ। ਵੀਰ ਤਾਂ ਦੋਸਤ ਛੱਡ ਕੇ ਆਉਂਦਾ।
ਠੀਕ ਹੈ। ਹੁਣ ਆਪਣੀ ਮੰਮੀ ਨੂੰ ਕਹਿਣਾ। ਜੇ ਜਾਣਗੇਂ ਨਾਂ ਹੁਣ ਨੈਕਸ਼ਟ ਸੰਡੇ ਮੈਂ ਆਂ ਜਾਂਗੀ। ਫਿਰ ਉਸ ਨੈਕਸ਼ਟ ਸੰਡੇ ਅਗਰ ਜਾਣਾ ਹੋਏਗਾ ਨਾਂ ਮੈਂ ਤੁਹਾਡੀ ਮੰਮੀ ਨਾਲ ਹੀ ਚੱਲ ਜਾਵਾਂਗੀ ਐਕਟਿਵਾ ਤੇ।
ਕੋਈ ਨਾ।
ਹਾਂ। ਜੇ ਮੇਰੀ ਮਦਰਇਨਲਾਵ ਨਾਂ ਗਈ ਨਾਂ ਫਿਰ ਮੈਂ। ਤੁਹਾਡੀ ਮੰਮੀ ਨਾਲ ਚੱਲ ਜਿਆ ਕਰਾਂਗੇ। ਵੈਸੇਂ ਕਿਉਂਕਿ ਮੇਰੇ ਮਦਰ ਉਹਨੇ ਮੈਨੂੰ। ਕਿਹਾ ਸੀ। ਨਾਂ ਵੀ ਤੂੰ ਆ ਜਾਂ ਪਹਿਲੇ ਛੁੱਟੀਆਂ ਕੱਟ ਕੇ। ਫੇਰ ਅਸੀਂ ਸ਼ੁਰੂ ਕਰਾਂਗੇ। ਚੁਪਹਿਰਾ ਸਾਹਿਬ ਬੁੜੀ ਸਾਹਿਬ ਦਾ।
ਪਿਛਲੀ ਵਾਰ ਮੈਂਗੀ ਬਣੀ ਸੀ। ਮੈਂ
ਪਿਛਲੀ ਵਾਰ ਮੈਗੀ ਬੀ ਸੀ। ਤੇ ਇਹ ਵਧੀਆ ਹੈ। ਕਿ ਪ੍ਰਸ਼ਾਦ ਵਧੀਆ ਵਧੀਆ ਦਿੰਦੀਆਂ ਸ਼ਾਮ ਵੇਲੇ ਹਨਾ। ਭੋਗ ਪੈਣ ਤੋਂ ਬਾਦ
ਸਹੀ ਗਲ ਏ, ਡ ਭੀੜ ਵੀ ਬਹੁਤ ਹੁੰਦੀ ਫਿਰ ਤੇ
ਹਾਂ, ਉਸ ਟਾਈਮ ਤੇ ਬੜੀ ਸੰੰਗਤ ਹੋ ਜਾਂਦੀ ਇਕੱਠੀ
ਉਸ ਤੋਂ ਪਿਛਲੀ ਵਾਰ ਨਿਊਟਰੀ ਅਤੇ ਕੜੀ ਚਾਵਲ ਹੈ
ਉਹ ਤੇੇ ਸਵੇਰੇ ਲੰਗਰ ਹੋਏਗਾ ਨਾ, ਕਿ ਦਪ ਬਾਅਦ ਚ ਮਿਲਿਆ ਸੀ
ਨਹੀਂ, ਪਿਛਲੀ ਤੋਂ ਪਿਛਲੀ ਵਾਰ
ਅੱਛਾ, ਠੀਕ ਹੈ ਜੀ ਠੀਕ ਹੈ
ਮੈਂ ਜਾਂਦੀ ਹਾਂ ਨਾ ਮਤਲਬ, ਵੀ ਇਸ ਐਤਵਾਰ ਨੀ ਗੀ।
ਅੱਛਾ ਇਸ ਐਤਵਾਰ ਨਈ ਗੇ, ਹਾਂ ਤੁਸੀਂ ਦੱਸਿਆ ਸੀ ਨਾ ਕਿ ਤੁਹਾਡੀ ਦਾਦੀ ਜੀ ਇਕੱਲੇ ਨੇ ਤਾਂ ਕਰਕੇ ਹਨਾ
ਹਾਂਜੀ, ਫਿਰ ਤੇ ਕੁੱਝ ਮੰਮੀ ਕਹਿੰਦੀ ਰਹਿਣ ਦੇ
ਚਲੋ ਵਧੀਆ ਸਗੋਂ, ਮੰਮੀ ਨੇ ਮਨਾ ਕਰਦਾ ਤੁਹਾਡੇ ਤੁਸੀਂ ਕਿੰਨੇ ਕੰਮ ਸਵਾਰ ਤੇ ਮੰਮੀ ਦੇ ਮੰਮੀ ਸਗੋਂ ਖੁਸ਼ ਹੋ ਗਈ
ਸਹੀ ਗੱਲ ਏ
ਹੋਰ, ਤੇ ਚਾ ਸਾਰੇ ਕੱਪੜੇ ਕੱਠੇ ਧੁਲਦੇ ਨੇ ਕਿ ਆਪਣੇ ਆਪਣੇ ਧੋਂਦੇ ਹੋ
ਬਸ ਧੋ ਲੈਂਦੇ ਆ
ਤੇ ਸਾਰਿਆਂ ਦੇ ਇਕੱਠੇ ਧੋ ਲੈਂਦੇ ਹੋ ਇਹ ਕਹਿ ਰਹੇ ਆ, ਚਲੋ ਵਧੀਆ ਹੋਰ ਗਏ ਨੀ ਕਿਤੇ, ਆ ਸੰਡੇ ਅੱਜ
ਨਾ, ਸਾਡਾ ਸੰਡੇ ਮੰਡੇ ਟਿਊਜ਼ਡੇ ਇਕ ਹੀ ਹੁੰਦਾ ਹੈ-
ਸੇਮ ਹੁੰਦਾ ਅੱਛਾ ਜੀ, ਚਲੋ ਕੋਈ ਨਾ ਵੈਸੇ ਤੁਹਾਡੀ ਮੰਮਾ ਸਹੀ ਹੈ ਤੁਹਾਨੂੰ ਘੁਮਾ ਲੈ ਜਾਂਦੀ ਹਨਾ, ਤੁਸੀਂ ਜਿਆਦਾਤਰ ਮੈਨੂੰ ਮੰਮਾ ਨਾਲ ਹੀ ਨਜ਼ਰ ਆਉਂਦੇ ਹੋ
ਮੈਂ ਗੁੰਮੀ ਉਨਾਂ ਨਾਲ ਆ, ਕਲੀ ਨੀ ਜਾਂਦੀ-
ਮੰਮੀ ਬਿਨਾ ਕਿਤੇੇ ਨੀ ਜਾਂਦੇ
ਨਾ, ਕਲੀ ਜਾਂਦੀ ਨ ਮੈਂ
ਵਧੀਆ ਗੱਲ ਏ ਸਗੋ, ਮੈਂ ਵੀ ਪਹਿਲੇ ਜਦੋਂ ਹੁੰਦੀ ਸੀ ਨਾ ਆਪਣੀ ਮੰਮੀ ਨਾਲ ਹੀ ਜਿੱਥੇ ਵੀ ਜਾਣਾ ਮੰਮੀ ਨਾਲ ਜਾਣਾ ਹੋਰ ਕਿਸੇ ਨਾਲ ਨਹੀਂੀ ਜਾਣਾ, ਸਬਜ਼ੀ ਲੈਣ ਜਾਣਾ ਮੰਮੀ ਨਾਲ ਜਾਣਾ ਅਛਾ, ਕਿਸੇ ਰਿਸ਼ਤੇਦਾਰੀ ਚ ਜਾਣਾ ਮੰਮੀ ਨਾਲ ਜਾਣਾ ਮੈਂ ਵੀ ਆਪਣੀ ਮੰਮੀ ਨਾਲ
ਸ਼ਾਮੀ ਜਾਂਨੇ ਆ, ਕਲੋਨੀ ਤੱਕ।
ਅੱਛਾ। ਅੱਛਾ-ਅੱਛਾ, ਅੱਛਾ ਠੀਕ ਹੈ, ਠੀਕ ਹੈ। ਐਕਟੀਵਾ ਤੇ ਹੀ ਜਾਂਦੇ ਤੁਸੀਂ ਣਾ
ਪੈਦਲ ਸ਼ੁਰੂ ਕੀਤਾ ਏ।
ਹਾਂਜੀ।
ਪੈਦਲ ਸ਼ੁਰੂ ਕੀਤਾ ਏ ਹੁਣ।
ਅੱਛਾ, ਪੈਦਲ ਜਾਂਦੇ ਓ ਹੁਨ।
ਹਾਂਜੀ
ਵਧੀਆ ਗੱਲ ਹੈ ਵਧੀਆ ਗੱਲ, ਹੋਰ ਦੱਸੋ ਜੀ ਹੋਰ ਫਿਰ ਐਡਮਿਸ਼ਨ ਹੋ ਗਿਆ, ਤੁਸੀਂ ਕਹਿ ਰਹੇ ਸੀ ਮੈਂ ਕਰਾਣਾ ਐਮ ਐਲ ਐਨ ਚ ਐਡਮਿਸ਼ਨ
ਐਡਮਿਸ਼ਨ ਕਹਿ ਤੇ ਰਹੇ ਸੀ, ਜਦ ਮਰਜ਼ੀ ਕਰਾ ਲੋ
ਅੱਛਾ, ਠੀਕ ਠੀਕ ਹੈ ਠੀਕ ਨਾਲੇ ਹਲੇ ਗਰਮੀ ਵੀ ਬੜੀ ਹੈ ਨਾ, ਜਦੋਂ ਥੋੜਾ ਮੋਸਮ ਠੀਕ ਹੋਏਗਾ ਚੱਲ ਜਾਣਾ, ਕਿਉਂਕਿ ਉੱਥੇ ਦੇਰ ਵੀ ਬੜੀ ਲੱਗਦੀ ਨਾ
ਤੁਹਾਨੂੰ- ਜਦ ਮਰਜ਼ੀ ਕਰਾ ਤੁਹਾਡਾ ਤਾਂ ਹੋ ਜਾਏਗਾ, ਹ ਬਸ ਜੁਲਾਈ ਮੈਂ ਕਰਾਵਾਂਗੀ
ਪਹਿਲੇ ਤੇ ਐਮ ਐਲ ਨ ਚ ਨੰਬਰ ਪੈਣਾ ਹੁੰਦਾ ਸੀ ਨੰਬਰ ਪੈਂਦਾ ਸੀ ਫਿਰ ਬੰਦਾ ਐਡਮਿਸ਼ਨ ਕਰਉਂਦਾ ਸੀ, ਹਨਾ
ਪੈਂਦਾ ਏ ਨੰਬਰ ਪੈਂਦਾ ਏ ਲਿਸਟ ਗਈ ਏ
ਅੱਛਾ, ਲਿਸਟ ਗੀ ਹੈ
ਗਈ ਏ, ਪਰ ਉਨੇ ਮੈਡਮ ਨੇ ਕਿਹਾ ਤੂੰ ਜਦ ਮਰਜ਼ੀ ਕਰਾ ਲੈ।
ਆਛਾ, ਠੀਕ ਐ, ਠੀਕ ਐ ਠੀਕ, ਪਤਾ ਓਦਾ ਆਪਣਾ ਪਲੱਸ ਟੂ ਦਾ ਸਰਟੀਫਿਕੇਟ ਮਿਲ ਗਿਆ?
ਨਾ।
ਅੱਛਾ, ਹਲੇ ਨੀ ਮਿਲਿਆ।
ਹਲੇ ਣੇ, ਜੁਲਾਈ ਚ।
ਜੁਲਾਈ ਚ ਮਿਲੇਗਾ ਠੀਕ ਐ, ਠੀਕ ਐ, ਫਿਰ ਉਦੇ ਐਡਮਿਸ਼ਨ ਵਿੱਚ ਚਾਹੀਦਾ ਹੁੰਦਾ ਨਾ ਮੇਰੇ ਖਿਆਲ ਹਨਾ।
ਐਡਮਿਸ਼ਨ ਨਈ ਏਨ ਅ ਨੀ। ਬਸ, ਉਹ ਜਦ ਰਿਜਲਟ ਚੈੱਕ ਕਰਦੇ ਆ ਨਾ। ਤਾਂ, ਅ ਸਕਰੀਨ ਸ਼ੋਟ ਲੈ ਲੈਂਨੇ ਆ। ਤੇ ਉਹੀ ਵਖਾਨੇ ਆ।
ਅੱਛਾ। ਠੀਕ ਏ, ਠੀਕ ਏ, ਠੀਕ। ਹਾਂ। ਤੁ ਸਾਡੇ, ਹਾਂ ਇਹ ਤੇ ਹੈ ਹੀ ਆ। ਹੁੰਣ ਤਾ ਹਾਂ, ਪੀ ਡੀ ਐਫ ਹੁੰਦੀ ਹਾਂਜੀ।
ਓਹੀ ਫਿਰ, ਜਦ ਬੋਲਦੇ ਨੇ ਕੋਲੇ ਗਲੇ। ਤਾਂ ਹੀ ਲੈ ਕੇ ਆਨੇ ਆ ਫਿਰ, ਸਕੂਲ ਵੀ ਖੁੱਲ ਜਾਂਦੇ ਨੇ ਨਾ।
ਹੋਰ, ਦੱਸੋ ਜੀ। ਮੌਸਮ?
ਵਧੀਆ, ਵਧੀਆ ਈ ਐ।
ਵਧੀਆ, ਧੁੱਪ ਨੀ ਆ, ਸਾਡੇ ਇੱਥੇ ਤੇ ਬੜਾ ਵਧੀਆ ਹੋ ਗਿਆ, ਹਣੇ ਹੁਣੇ ਵਧੀਆ ਹੋਇਆ।
ਅੱਛਾ।
ਅਸੀਂ ਅੱਜ, ਦੁਪਹਿਰੇ ਮੰਮੀ ਨੇ ਨਾ ਆਲੂ ਬਣਾਏ ਸੀ ਜੀਰੇ ਵਾਲੇ ਆਲੂ ਹੁੰਦੇ ਨਾ ਸੁੱਕੇ।
ਅੱਛਾ।
ਉਹ ਬਣਾਏ ਸੀ, ਮੰਮੀ ਨੇ।
ਅਸੀਂ, ਅੱਜ ਬਜ਼ਾਰੋਂ ਕਚੋਰੀ ਲਿਆਏ ਸੀ।
ਅੱਛਾ। ਕਚੋਰੀ ਲਿਆਏ ਸੀ, ਠੀਕ ਏ ਜੀ। ਹੁਣ ਸ਼ਾਮੀ ਦੇਖੋ, ਸ਼ਾਮੀ ਮੇਰੀ ਮੰਮੀ ਕਹਿਰੀ ਕਰੇਲੇ ਬਣਾਵਾ ਗੀ ਕਰੇਲੇ ਕੱਟ ਕੇ ਰੱਖੋ। ਹੁਣ ਰਾਤੀ ਕਰੇਲੇ ਬਣਾ ਮੈਂ ਤੇ ਖਾ ਲੇਣੀ ਆ ਮੈ ਤੇ ਸਾਰਾ ਕੁਛ ਹ
ਅੱਛਾ
ਮੈਂ ਹਰ ਚੀਜ ਖਾ ਲੈਂਦੀ ਹਾਂ।
ਸਾਡੇ ਘਰ ਤੇ ਸਿਰਫ ਦਾਦੀ, ਮੰਮੀ ਤੇ ਪਾਪਾ ਵਾ।
ਅੱਛਾ, ਹੋਰ ਕੋਈ ਨੀ ਖਾਂਦਾ?
ਨਹੀ, ਘਿਆ ਵੀ ਘੀਆ ਵੀ, ਤੋਰੀ ਵੀ ਕੋਈ ਨੀ ਖਾਂਦਾ।
ਅਸੀਂ ਖਾ ਲਿੰਦੇ ਹਾਂ ਸਾਡੇ, ਮੈਂ ਤੇ ਖਾ ਦਿੰਦੀ ਹਾਂ ਉ ਅਸੀ ਘਿਆ, ਤੋਰੀ ਸਭ ਕੁੱਛ ਖਾ ਲੈਨੇ ਆ।
ਸਹੀ ਗੱਲ ਏ, ਪਰ ਅਸੀਂ ਨੀ ਖਾਂਦੇ।
ਨਹੀਂ ਮੇਨ ਤੇ ਬੜੀ ਸਵਾਦ ਲੱਗਦੇ ਨੇ ਯਾਰ।
ਸਾਡੇ ਘਰ ਤੇ, ਜਦ ਇਹ ਬਨਨਗੇ ਤੇ ਦੋ ਸਬਜ਼ੀਆਂ ਤੇ ਪੱਕਾ ਈ ਹੈਗੀਆ ਨੇ।
ਅੱਛਾ, ਤੇ ਫਿਰ ਕੀ ਤੁਸੀਂ ਕੀ ਖਾਂਦੇ ਹੋ? ਸਾਰੇ।
ਕਦੀ, ਮੈਗੀ ਬਣਾ ਲੈਂਨੇ ਆ। ਕਦੀ ਕੁੱਝ, ਕਦੀ ਕੁੱਝ।
ਪਾਨੀ ਲਿਆਨੀ ਗਰਮ। ਚਲੋ, ਠੀਕ ਹੈ ਜੀ ਓਕੇ ਹੈ, ਫੇਰ ਕਰਦੀ ਆ ਮੈਂ ਬਾਦ ਚ।
ਓਕੇ।
ਭਾਂਡੇ ਮਾਂਜ ਲਵਾ।